ਹੋ
ਹੈਲੋ ਹਾਂਜੀ ਦੀਦੀ
ਸਾਸੀ ਕਾਲ ਜੀ, ਸਾਸੀ ਕਾਲ ਜੀ ਕਿਵੇਂ ਓ
ਵਧੀਆ ਦੀਦੀ ਤੁਸੀਂ ਦੱਸੋ
ਬਸ ਵਧੀਆ
ਹੋਰ ਜੀ ਕੀ ਕਰਦੇ ਸੀ
ਕੁਛ ਨੀ ਦੀਦੀ ਬਸ ਡੋਗੀ ਨੂੰ ਨਾ ਅਸੀਂ ਗੇੜਾ ਦਵਾਉਣ ਜਾ ਰਹੇ ਸੀਗੇ ਖਾਣਾ ਖਾ ਕੇ ਡੋਗੀ ਨੂੰ ਸੈਰ ਕਰਾਉਣ ਜਾ ਕੇ ਕਰਾਉਣ ਲੈ ਕੇ ਜਾ ਰਹੇ ਸੀਗੇ
ਅੱਛਾ ਜੀ ਅੱਛਾ ਕਿੰਨੇ ਡੋਗੀ ਰੱਖੀ ਆ ਜੀ
ਇੱਕ ਈ ਆ ਫਿਲਹਾਲ ਤਾਂ ਦੋ ਸੀਗੇ ਉਹ ਸੇਲ ਕਰਤੇ ਅਸੀਂ
ਅੱਛਿਆ ਜੀ
ਹਾਂਜੀ ਦੇ ਤੇ
ਹੋਰ ਜੀ
ਕੋ ਆਪ ਕੋ ਵੀ ਡੌਗੀ ਅੱਛੇ ਲਗਤੇ ਹੈ
ਹਾਂਜੀ ਅਸੀਂ ਵੀ ਰੱਖਦੇ ਜੀ ਘਰੇ ਹਾਂਜੀ ਹਾਂਜੀ
ਅੱਛਾ ਦੀਦੀ ਜੀ ਆਪ ਆ ਤੁਸੀਂ ਕਿਹੜੀ ਬਰੀਡ ਰੱਖੀ ਦੀਦੀ
ਅਸੀਂ ਕਲਚਰ ਬਮ ਜੀ
ਅੱਛਾ ਬਹੁਤ ਬ ਹਾਂ ਹਾਂ ਉਹ ਉਹ ਬਰੀਡ ਤੋਂ ਬਹੁਤ ਅੱਛੀ ਹੋਤੀ ਹੈ ਦੀਦੀ
ਅੱਛਾ ਜੀ ਅੱਛਾ ਹਾਂ ਅਹੀ ਹੋ ਜੇ ਮਤਲਬ ਵਧੀਆ ਹੁੰਦੇ ਆ ਜੀ ਉਹਦਾ
ਹਾਂ ਦੱਸੋ ਦੱਸੋ ਅ ਇਹਦੇ ਬਾਰੇ ਕੋਈ ਹੋਰ ਗੱਲਬਾਤ ਸੋਨੂੰ ਪਤਾ ਬਰੀਡ ਬਾਰੇ ਦੱਸੋ ਸਾਨੂੰ ਵੀ ਨੌਲੇਜ ਮਿਲਜੂਗੀ ਨਾ ਜਿਹੜੀ ਸਾਨੂੰ ਹੋਈ ਅਸੀ ਤੁਹਾਨੂੰ ਦੱਸਦਾ, ਪਹਿਲਾਂ ਤੁਸੀਂ ਦੱਸੋ
ਮੈਨੂੰ ਵੈਸੇ ਤੁਨ ਮੈਨੂੰ ਇਨੀ ਪਤਾ ਜੀ ਮੇਰੇ ਤਾਂ ਹਸਬੈਂਡ ਲੈ ਕੇ ਆਏ ਆ ਗੱਲ ਛੇ ਪਮ ਡੋਗੀ
ਅੱਛਾ ਜੀ
ਤੇ ਹਾਂਜੀ ਤੇ ਬਸ ਅਸੀਂ ਮੈਨੂੰ ਤਾਂ ਮਸਾਂ ਨੋਰਮਲ ਜਿਹੀਆਂ ਗੱਲਾਂ ਪਤਾ ਸੀ ਜਿਵੇਂ ਵੀ ਆਪਾਂ ਨੂੰ ਕਦੇ ਗਰਮੀ 'ਚ ਕੱਚੀ ਲੱਸੀ ਵਗੈਰਾ ਪਾਉਣੀ ਚਾਹੀਦੀ ਹੈ ਜੀ ਰੌਗੀ ਨੂੰ ਹਨਾ ਜੀ ਦਹੀਂ ਵਗੈਰਾ, ਹਾਂਜੀ ਤੇ ਮਤਲਬ ਵੀ ਥੋੜਾ ਇਹ ਜਿਆਦਾ ਠੰਡਾ ਥਾਂ ਥਾਂ ਹਲਦੇ ਆ ਗਰਮੀ 'ਚ ਤੇ ਸਰਦੀ 'ਚ ਥੋੜ੍ਹੀ ਜ਼ਿਆਦਾ ਨਿੱਘ ਭਾਲਦੀ ਹੈਗੀ
ਅੱਛਾ ਜੀ
ਤਾਂ ਕਰਕੇ। ਹਾਂਜੀ ਵੀ, ਬਸ ਵਾਰੀ-ਵਾਰੀ ਇਹਨਾਂ ਨੂੰ ਨਮਾ ਦੇਵੇ ਜੇ ਦਿਨ 'ਚ ਤਿੰਨ-ਚਾਰ ਵਾਰ। ਤਾਂ ਕਰਕੇ ਬੇ ਛੇਤੀ ਬਿਮਾਰ ਨੀਂ ਹੁੰਦੇ ਜੇ। ਤੇ ਮਤਲਬ ਇੱਕ ਇੰਜੈਕਸ਼ਨ ਵਗੈਰਾ, ਟੀਕੇ ਜਿਹੜੇ ਇਨਾਂ ਦੇ ਓ ਟਾਈਮ ਟੂ ਟਾਈਮ ਅਪ ਅਪਾਂ ਨੂੰ ਲਗਵਾਉਣੇ ਚਾਈਦੇ ਐ ਜੀ।
ਜੀ ਹਾਂਜੀ।
ਬ੍ਰੋਦਨ ਵੀ ਇਨਾਂ ਨੂੰ ਕੋਈ ਬਿਮਾਰੀ ਵਗੈਰਾ ਨੀਂ ਲੱਗਦੀ, ਨਹੀਂ ਇਹ ਵੀ ਥੋੜ੍ਹੀ ਬਿਮਾਰੀ ਜਿਹੜੀ ਏ ਛੇਤੀ ਫੜ ਲੈਂਦੇ ਜੀ। ਮੈ ਕਿਹਾ, ਥੋੜੇ ਜੇ ਦਿਲ ਦੇ ਨਾਜ਼ੁਕ ਹੁੰਦੇ ਐ ਜੀ।
ਅੱਛਾ ਜੀ।
ਹਾਂਜੀ। ਵੀ ਮਤਲਬ ਜਿਵੇਂ ਆਪਾਂ ਮਾੜਾ ਥੋੜਾ ਜਿਆ ਇੰਨਾਂ ਨੂੰ ਡਰੋਣੇ ਆ, ਹੈਨਾ ਜੀ। ਓਹਦੇ ਨਾਲ ਵੀ ਕਈ ਵਾਰ ਇੰਨਾਂ ਨੂੰ ਕਹਿੰਦਾ ਬਈ ਹਾਂ, ਅ ਦੌਰਾ ਵਗੈਰਾ ਪੈ ਜਾਂਦਾ ਜੀ ਇਨਾਂ ਨੂੰ ਤਾਂ ਕਰਕੇ ਥੋੜੇ ਨਾਜ਼ੁਕ ਹੁੰਦੇ ਆ ਜੀ।
ਹਾਂਜੀ-ਹਾਂਜੀ।
ਹਾਂਜੀ।
ਓਕੇ।
ਮੈਂ ਕਿਹਾ ਪਤਾ ਜੀ ਮੈਨੂੰ ਕਹਾਂ
ਅੱਛਾ ਜੀ। ਨਹੀਂ ਸਹੀ ਹੈ, ਜਿੰਨਾ ਤੁਹਾਨੂੰ ਤੁਹਾਨੂੰ ਪਤਾ ਨਾ, ਬਹੁਤ ਵਧੀਆ ਪਤਾ ਹੈਗਾ।
ਅੱਛਾ ਜੀ।
ਹਾਂਜੀ-ਹਾਂਜੀ। ਬਸ ਇਹਨਾਂ ਦੀ ਕੇਅਰ ਥੋੜ੍ਹੀ ਨਾ ਜ਼ਿਆਦਾ ਕਰਨੀ ਪੈਂਦੀ ਹੈਗੀ। ਜੀ ਆਹ, ਓ ਤਾਂ ਕੋਈ ਗੱਲ ਨੀ ਗੀ।
ਹਾਂਜੀ।
ਇਸ ਲਈ ਨਾ ਇਹਨਾਂ ਨੂੰ ਨਾ ਮੰਨ ਲੋ ਆਪਾਂ ਨੂੰ ਨਭਾਉਣਾ ਵਗੈਰਾ। ਯਾ ਪਾਣੀ ਪਿਲਾਨਾ ਐ। ਉਹ ਦੇ ਵਿੱਚ ਨਾ ਆਪਾਂ ਨੂੰ ਗਲੂਕੋ ਡੀ ਓ ਆਰ ਐਸ ਇਹੋ ਜਿਹੀਆਂ ਚੀਜ਼ਾਂ ਆ, ਪਾਂ ਨੂੰ ਐਡ ਕਰ ਦੇਣੀਆਂ ਚਾਹੀਦੀਆਂ ਹੈਗੀਆਂ। ਤਾਂ ਜੋ ਆਉਣ ਵਾਲੇ ਸਮੇਂ 'ਚ ਕਿ ਇਨਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ।
ਹਾਂਜੀ।
ਤੇ ਇਹ ਆਰਾਮ ਨਾਲ ਮੰਨ ਲੋ ਗਰਮੀ ਵਗੈਰਾ ਆਣ ਲੱਗੇ ਕਿ ਗਰਮੀ ਚ ਵੀ ਆਰਾਮ ਨਾਲ ਮੰਨ ਲਓ ਰਹਿ ਸਕਣ।
ਹਾਂਜੀ।
ਹਾਂਜੀ।
ਬਸ ਜਾ ਵੀ ਆਪਾਂ ਨੂੰ ਥੋੜਾ ਆਪਾਂ ਨੂੰ, ਆਪ ਨੂੰ ਵੀ ਚਾਹੀਦਾ ਹੁੰਦਾ ਸੀ ਜਿਵੇਂ ਹੁਣ। ਵੇਖਿਆ ਆਪਾਂ ਵੀ ਜਿਹੜੇ ਡੋਗੇ ਹੁੰਦੇ ਆ ਆਪਾਂ ਇਹਨਾਂ ਨੂੰ ਨਾ ਆਪਦੇ ਨਾਲ ਹੀ ਵੀ ਏਸੀ ਵਗੈਰਾ 'ਚ ਲੈ ਕੇ ਬੈਠ ਜਾਂਦੇ ਹਾਂ, ਹਾਂਜੀ ਆਪਾਂ ਨੂੰ ਆਪ ਆਪਾਂ ਨੂੰ ਵੀ ਚਾਹੀਦੇ ਵੀ ਆਪਾਂ ਥੋੜ੍ਹਾ ਵੀ ਇਹਨਾਂ ਨੂੰ ਜ਼ਿਆਦਾ ਵੀ ਨਾ ਸੋਹਲ ਬਣਾਈਏ। ਜਿਵੇਂ ਹੁਣ ਆਪਾਂ ਨੂੰ ਚਾਹੀਦਾ ਨਾ ਜਿਵੇਂ ਹੁਣ ਆਪਾਂ ਇਹਨਾਂ ਨੂੰ ਵੀ ਆਪਾਂ ਆਪਦੇ ਬਰਾਬਰ ਹੀ ਇਹ ਚੀਜ਼ਾਂ ਬਿਠਾ ਲੈਂਦੇੇ ਹਾਂ। ਵੀ ਬਣੋਨ ਓਨਾ ਨੀ ਆ ਆਪਾਂ ਨੂੰ ਜਿਵੇਂ ਹੁਣ ਥੋੜਾ ਜਿਹਾ ਜ ਘੱਟ ਹੀ ਉਹ ਕਰਨਾ ਚਾਹੀਦਾ ਜੇ ਉਹਦੇ ਨਾਲ ਕੀ ਆ ਬੇ ਨਾ ਥੋੜੇ ਜ਼ਿਆਦਾ ਹੀ ਸੋਹਲ ਹੋ ਜਾਂਦੇ ਆ ਜਿਵੇਂ ਹਾਂਜੀ। ਜਿਵੇਂ ਹੁਣ ਕਈ ਵਾਰ ਲਾਈਟ ਨੀ ਹੁੰਦੀ ਆਪਣਾ ਆਪਾਂ ਵੀ ਆਪਦਾ ਸਾਰ ਲੈਂਦੇ ਆ ਹਨਾ ਜੇ। ਵੀ ਇਹ ਹੁਣ ਡੋਗੀ ਵੀ ਇਹ ਵੀ ਆਪਣੇ ਤੇ ਡਿਪੈਂਡ ਹੁੰਦੇ ਹੈ ਜੀ। ਵੀ ਮਤਲਬ ਆਪਾਂ ਦਾ ਵੀ ਚਲੋ ਦਿਨ ਕੱਟ ਲਾਂਗੇ। ਫੇਰ ਉਹਦੇ ਨਾਲ ਕੀ ਆ। ਉਹਨਾਂ ਉਹਦੇ ਨਾਲ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਬਿਮਾਰ ਹੋਣ ਦਾ ਡਰ ਰਹਿੰਦਾ ਜੀ।
ਹਾਂਜੀ, ਹਾਂਜੀ।
ਹਾਂਜੀ। ਬੱਸ ਆਏ ਹੁੰਦਾ, ਜੇਵੇ ਕਿਤੇ, ਹਾਂਜੀ।
ਕਿਵੇਂ ਜੀ, ਕੀ ਕਹਿੰਦੇ ਸੀ?
ਹਣੀ ਮੈਂ ਨਈ ਐ ਮ ਰੋਦ ਨਾ ਏ ਥੋੜ੍ਹੀ ਜਿਆਦਾ, ਵੀ ਮਤਲਬ ਬਿਮਾਰ ਛੇਤੀ ਹੋ ਜਾਂਦੇ ਸੀ ਜਿਵੇਂ ਲੂਜ ਮੋਸ਼ਨ ਵਗੈਰਾ, ਇਹਨਾਂ ਨੂੰ ਛੇਤੀ ਲੱਗ ਜਾਂਦੇ ਐ ਜੇ। ਉਲਟੀ ਵਗੈਰਾ ਹੋ ਜਾਂਦੀ ਐ ਜੇ, ਕਈ ਵਾਰ
'ਤੇ ਕੇ, ਹਾਂਜੀ।
ਹਾਂਜੀ, ਇਹਨਾਂ ਨੂੰ ਉਲਟੀ ਵਗੈਰਾ ਜਿਆਦਾ ਲੱਗ ਜਾਂਦੀ ਆ।
ਜ਼ਿਆਦਤਰ ਗਲੂਕੋਨ ਡੀ, ਜਾਂ ਓ ਆਰ ਐਸ ਆਲਾ ਪਾਣੀ, ਇਹਨਾਂ ਨੂੰ ਦੇਣਾ ਚਾਹੀਦਾ ਹੈਗਾ।
ਹਾਂ ਜੀ।
'ਤੇ ਇੱਕ, ਦਹੀਂ ਇਹਨਾਂ ਨੂੰ ਜ਼ਿਆਦਾ ਦੇਣੀ ਚਾਹੀਦੀ ਹੈਗੀ, ਦਹੀਂ ਜੇ ਪਾਂ ਇਹਨਾਂ ਨੂੰ ਖਵਾਉਣੇ ਆ ਨਾ, ਇਹਨਾਂ ਦੇ ਬਾਲਾਂ ਦੇ ਵਿੱਚ ਨਾ, ਸ਼ਾਈਨਿੰਗ ਆ ਜਾਂਦੀ ਐਗੀ।
ਹਾਂਜੀ, ਉਹਦੇ ਨਾਅ ਹਾਂਜੀ ਇੱਕ ਇਹ ਇਹਦੇ ਨਾਲ ਕੀ ਐ, ਦਹੀਂ ਨਾਅ ਵੀ ਬਾਲ ਝੜਦੇ ਵੀ ਨੀ ਹੈਗੇ ਜੀ, ਬਾਕੀ ਜਿਹੜੇ ਇਹਨਾਂ ਦੇ ਬਾਲਾਂ ਦੀ ਘਾਟ ਹੁੰਦੀ ਆ ਨਾ, ਉਹ ਦਹੀਂ ਨਾਲ ਈ ਪੂਰੀ ਹੁੰਦੀ ਆ ਗੀ। ਕੈਲਸ਼ੀਅਮ ਵਗੈਰਾ ਇਹਨਾਂ ਨੂੰ ਦਹੀਂ ਤੋਂ ਜ਼ਿਆਦਾ ਹੁੰਦਾ, ਜਿਵੇ ਹੁਣ ਆਪਾਂ ਇਹਨਾਂ ਨੂੰ ਕੱਲਾ ਦੁੱਧ ਪਾਵਾਂਗੇ ਜੀ, ਉਹਦੇ ਨਾ ਕੀ ਆ ਉਹਦੇ ਨਾ ਬਾਲ ਜ਼ਿਆਦਾ ਝੜਦੇ ਆ ਜੀ, ਇਹਨਾਂ ਦੇ।
ਹਾਂਜੀ-ਹਾਂਜੀ।
ਹਾਂਜੀ। ਸਾਡੀ ਵੀ, ਹਾਂਜੀ, ਸਾਡੇ ਵੀ ਅ ਬ ਇੱਕ ਛੋਟਾ ਕਤੂਰਾ ਗਾ ਜੀ ਮਤਲਬ, ਹਜੇ ਚਾਲੀ 'ਕ ਦਿਨਾਂ ਦਾ ਜੀ। ਕੱਲ ਈ ਲਿਆਂਦਾ ਸੀ। 'ਤੇ ਇੱਕ ਸਾਡੇ ਵੀ ਮਤਲਬ, ਵੱਡਾ ਡੋਗੀ ਆ ਜੀ ਕਲਚਰ ਫੋਮ।
ਛਾ ਜੀ।
ਹਾਂਜੀ। 'ਤੇ ਈ ਕਿ ਇੱਕ ਅਸੀਂ ਕਲਚਰ ਬਾਮ, ਕਤੂਰੀ ਵੀ ਮਤਲਬ ਕੱਲ ਲਿਆਂਦੀ ਜਿਹੜੀ ਉਹ ਹਜੇ ਛੋਟੀ ਏ ਜੀ, ਚਾਲੀ 'ਕ ਦਿਨਾਂ ਦੀ ਐਗੀ।
ਅੱਛਾ ਜੀ, ਤੁਸੀਂ ਕੁੱਤਿਆਂ ਦੀ ਲੈ ਵਿੱਚ ਵੀ ਕਰਦੇਓਗੇ, ਸ਼ੌਕ ਤੌਰ 'ਤੇ ਰੱਖ ਰੇ ਹੋਗੇ?
ਨਈ, ਅਸੀਂ ਤ ਸ਼ੌਕ ਤੌਰ 'ਤੇ ਰੱਖਦੇ ਆ ਜੀ।
ਅੱਛਾ ਜੀ।
ਹਾਂਜੀ। ਉਹ ਮੇਰਾ ਬੇਟਾ ਛੋਟਾ ਸੀ ਜੀ, ਮਤਲਬ ਢਾਈ 'ਕ ਸਾਲ ਦਾ ਸੀਗਾ ਸੀ। ਉਹ ਉਹਦੇ ਲਈ ਮਤਲਬ ਛੋਟਾ ਲਿਆਂਦਾ, ਉਹ ਕੀ ਆ ਵੀ ਮਤਲਬ ਵੀ ਉਹਦਾ ਵੀ ਮਨ ਜਾ ਲੱਗਿਆ ਰਹਿੰਦਾ, ਵੀ ਚਲੋ ਬੱਚਾ ਇਹ ਨੀ ਸੋਚਦਾ ਨਾ ਵੀ ਮੈਂ ਗਲੀ 'ਚ ਜਾਵਾ ਜਾ
ਗਰਮੀ ਜਿਆਦਾ ਪੈਂਦੀ ਐ ਨਾ ਗੀ, 'ਤੇ ਬੱਚਾ ਫੇਰ ਬਾਰ ਅੰਦਰ ਨੀ ਜਾਂਦਾ।
ਹਾਂਜੀ, ਵੀ ਚਲੋ ਘਰੇ ਬੈਠ ਕੇ ਖੇਡ ਲਿਆ ਕਰੂਗਾ, ਵੈਸੇ ਅਸੀਂ ਪਹਿਲਾਂ ਵੀ ਲਿਆਂਦਾ ਸੀ ਜੀ ਕੁ ਤੂਰਾ, ਉਦੋਂ ਇਹਨੇ ਟਿੱਕਣ ਨੀ ਦਿੱਤਾ ਸੀ, ਫੇਰ ਅਸੀਂ ਉਦੋਂ ਵੇਚਤਾ ਸੀਗਾ। 'ਤੇ ਫੇਰ, ਅਸੀਂ ਕੱਲ ਦੁਬਾਰਾ ਲੈ ਆਏ।
ਅੱਛਾ ਜੀ।
ਹ, ਹਾਂਜੀ।
ਕਿਹੜੇ ਕਲਰ ਦੇ ਨੇ, ਤੁਹਾਡੇ ਡੌਗੀ?
ਇਹ ਜਿਹੜਾ ਤਾਂ ਸਾਡਾ ਵੱਡਾ ਡੋਗੀ ਆ ਜੀ ਉਹ ਤਾਂ ਬਰਾਊਨ ਕਲਰ ਦਾ ਜੀ।
ਅੱਛਾ ਜੀ।
ਹਾਂਜੀ 'ਤੇ ਛੋਟੀ ਬਾਈਟ ਜੀ।
ਅੱਛਾ ਜੀ, ਆ ਬਰਾਊਨ ਕਲਰ ਨਾ ਜ਼ਿਆਦਾ ਘੱਟ ਮਿਲਦਾ ਹੈਗਾ ਬਰਾਊਨ 'ਤੇ ਬਲੈਕ, ਵਾਈਟ ਤਾਂ ਜ਼ਿਆਦਾ ਆਮ‌ ਮਿਲ ਰੇਆ ਹੈਗਾ।
ਹਾਂਜੀ ਬਾਈਟ ਤਾਂ ਬੋਤ ਜ਼ਿਆਦਾ ਜੀ, ਹਾਂਜੀ। ਇਹ ਸਾਡੇ ਵੀ ਪੈਲਾਂ ਹੀ ਇੱਕ ਦੋਰੀ ਮਰ ਗਈ ਸੀ, ਜੀ ਫੇਰ ਅਸੀਂ ਉਹਦੇ ਵਰ ਗੀ ਲਿਆਂਦੇ। ਦੀ ਹੁਣ ਦੁਬਾਰਾ।
ਅੱਛਾ ਜੀ।
ਹਾਂਜੀ, ਉਹਨੂੰ ਹਾਰਟ ਅਟੈਕ ਦਾ ਦੌਰਾ ਪੈ ਗਿਆ, ਸੀਦੇ ਤਾ ਕਰਕੇ। ਤੇ ਤਾਂ ਕਰਕੇ ਫਿਰ, ਅਸੀਂ ਇਹ ਲੈ ਆਏ ਸੀ ਜੇ ਕੱਲ੍ਹ। ਫੇਰ ਸਾਨੂੰ ਆਏ ਸੀ ਜ ਹੁਣ ਵੀ ਜ਼ਿਆਦਾ ਗਰਮੀ, ਹੁੰਦੀ ਹੈ ਵੀ ਚਲੋ। ਮੇਰਾ ਬੇਟਾ ਕਹਿੰਦਾ ਵੀ ਬਾਹਰ ਦਾ। ਖੇਡਣ ਜਾਣਾ ਜੀ ਜਾਂ ਕਹਿੰਦਾ ਫੋਨ ਵਗੈਰਾ ਦੇ ਦੋ। ਵੀ ਤਾਂ ਕਰਕੇ ਐਂ ਸੀ ਜਿਵੇਂ। ਫੋਨ ਚਲੋ ਵੀ ਮਤਲਬ, ਡੋਗੀ ਵਗੈਰਾ ਨਾਲ ਖੇਡ ਕੇ ਨਾ। ਵੀ ਉਹਦੇ ਨਾਲ ਸੈੱਟ ਹੋਜੂ ਜੀ, ਚਲੋ ਵੀ ਇਹਦਾ ਮਨ ਲੱਗਿਆ ਰਿਹਾ ਕਰੂ ਜੀ ਘਰੇ।
ਹਾਂਜੀ -ਹਾਂਜੀ- ਹਾਂਜੀ। ਫੋਨ ਵਗੈਰਾ ਦੇਣ ਨਾਲੋਂ, ਤਾਂ ਟੀ ਵੀ ਦਿਖਾਣ ਨਾਲੋ ਤਾਂ। ਜਾਨਵਰਾਂ ਚ ਹੀ ਪਿਆਰ ਪਾਇਆ ਚੰਗੇ।
ਹਾਂਜੀ। ਪਿੰਨਲੇ ਚਲੋ ਬੱਚੇ ਨੂੰ ਜਾਨਵਰਾਂ ਬਾਰੇ, ਨੌਲੇਜ ਮਿਲਦੀ ਹੈ ਜੀ। ਵੀ ਮਤਲਬ ਹਾਂਜੀੇ।
ਨਾਲੇ ਮਲ ਰ ਉਹਨਾਂ ਜਾਨਵਰ- ਜਾਨਵਰਾਂ ਨੂੰ ਪਾਲਦੇ, ਨੇ ਦੇਖਭਾਲ ਕਰਦੇ ਨੇ ਉਹਨਾਂ ਦੀ। ਆਉਣ ਵਾਲੇ ਸਮੇਂ ਉਹਨਾਂ ਨੂੰ ਮੰਨ ਲਓ, ਬਿਜਨਸੀ ਜਾਨਵਰਾਂ ਦਾ ਤੋਰਨਾ ਪੈ ਗਿਆ। ਉਹਨਾਂ ਲਈ ਸੌਖਾ ਰਹਿੰਦਾ ਹੈਗਾ ਦੀਦੀ।
ਅ। ਹਾਂਜੀ। ਬਸ ਇਹੀ ਹੁੰਦੇ ਸੀ, ਚਲੋ ਵੀ ਹਨਾ ਬੱਚੇ ਨੂੰ ਵੀ ਚਲਾਇਆ ਹੁੰਦਾ ਵੀ ਹਾਂ।
ਹਾਂਜੀ- ਹਾਂਜੀ।
ਹਾਂਜੀ ਵੀ ਬੱਚੇ ਬਾਕੀ ਬੱਚੇ ਦਾ, ਪਿਆਰ ਬਣਿਆ ਰਹਿੰਦਾ ਜੇ। ਨਹੀਂ ਬੱਚੇ ਤੁਸੀਂ ਦੇਖਿਓ ਵੀ, ਜਿਹੜੇ ਬੱਚੇ ਫੋਨ ਵਗੈਰਾ ਦੇਖਦੇ ਨਾ ਉਹਨਾਂ ਦਾ ਸੁਭਾਅ ਦੇਖ। ਤੁਸੀਂ ਬੋਤ ਚਿੜਚਿੜਾ ਹੋ ਜਾਂਦਾ ਗਾ। ਵੀ ਉਹ ਨਾ ਇਨੇ ਰੂਡਲੀ ਹੁੰਦੇ, ਆ ਜੀ ਜਿਹੜੇ ਬੰਦੇ ਫੋਨ ਚ ਹੀ ਵੀ। ਮਤਲਬ ਬੜੇ ਰਹਿੰਦੇ, ਆ ਬੱਚੇ ਸੁਬਾ ਹੀ ਉੱਠਣ ਸਾਰ ਫੋਨ ਚੱਕ ਲੈਂਦੇ ਆ। ਰਾਤ ਨੂੰ ਪੈਣ ਵੇਲੇ ਵੀ ਮਸਾਂ ਧਰਾਣਾ ਪੈਂਦਾ ਜੀ।
ਹਾਂਜੀ।
ਤੇ ਉਹ ਬ ਉਹ ਬੱਚੇ ਬੋਤ ਓ ਹੁੰਦੇ, ਆ ਜੇ ਮਤਲਬ ਨਾ ਉਹਨਾਂ ਨੂੰ ਰੋਟੀ ਪਾਣੀ ਦਾ ਹੁੰਦਾ‌। ਬਸ ਵੀ ਜਦੋਂ ਜਮਾ ਇਹ ਹੋ ਜਾਂਦਾ ਹਨਾ, ਵੀ ਹੁਣ ਦਾ ਭੁੱਖ ਜਮਾ ਸਿਰੇ ਤੇ ਆ ਗਈ ਜੇ। ਵੀ ਹਦ ਪਾਰ ਹੋ ਗਿਆ, ਹੁਣ ਦਾ ਵੀ ਹੁਣ ਤਾਂ ਸੈਣ ਨੀ ਹੋ ਸਕਦਾ ਉਦੋਂ ਕਹਿਣਗੇ। ਵੀ ਹਾਂ ਅਸੀ ਕੁੱਛ ਖਾਣਾ ਸੀਗਾ, ਨਹੀਂ ਉਹਨਾਂ ਨੂੰ ਕੀ ਹੁੰਦਾ ਵੀ ਬਸ ਫੋਨ। ਚ ਧਿਆਨ ਹੁੰਦਾ, ਉਹਨਾਂ ਦਾ ਉਹਨਾਂ ਨੂੰ ਕੁਛ ਨੀ ਪਤਾ ਲੱਗਦਾ।
ਹਾਂਜੀ।
ਹਾਂਜੀ ਬ ਫੋਨ ਨਾਲੋਂ ਤਾਂ। ਹਾਂਜੀ ਬੀ ਫ਼ੋਨ ਨਾਲੋਂ ਤਾਂ ਬੱਚੇ ਦਾ ਨਾਲ਼ੇ ਉਹਦੇ ਨਾਲ ਪਿਆਰ ਪੈ ਜਾਂਦਾਂ ਜੀ ਨਾਲ਼ੇ ਬ ਬੱਚੇ ਦਾ ਮਨ ਲੱਗਿਆਂ ਰਹਿੰਦਾਂ ਹਗਾ।
ਫਰੀ ਚਲੇ ਜੇ
ਹਾਂਜੀ।
ਬਟ ਇਹਨਾਂ ਡੋਗੀਆਂ ਦੀ ਨਾ ਛੋਟਿਆਂ ਦੀ ਕੇਅਰ ਦੀਦੀ ਥੋੜ੍ਹੀ ਜ਼ਿਆਦਾ ਕਰਨੀ ਪੈਂਦੀ ਹੈਗੀ।
ਹਾਂਜੀ -ਹਾਂਜੀ, ਕੇਅਰ ਤਾਂ ਇਹ ਫੁੱਲ ਭਾਲਦੇ ਆ ਜੀ ਹਾਂਜੀ।
ਤੇ ਮੈਂਨੂੰ ਨਾ ਬਾਲਾਂ ਚ ਕੰਘੀ ਵਗ਼ੈਰਾ ਹਰ ਰੋਜ਼ ਕਰਨੀ ਪੈਂਦੀ ਹੈਗੀ। ਤੇ ਨਹਾਣਾ ਨ ਨਹਾਉਣਾ ਇਹਨਾਂ ਨੂੰ ਰੋਜ਼ ਪੈਂਦਾਂ ਹੈਗਾ।
ਹਾਂਜੀ।
ਹਾਂਜੀ ਤੇ ਇਕ ਇਹਨਾਂ ਦੇ ਖਾਂਣੇ ਪੀਣੇ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਦਹੀਂ ਵਗ਼ੈਰਾ ਕੱ ਚੀ ਲੱਸੀ ਜ਼ਿਆਦਾ ਇਹਨਾਂ ਨੂੰ ਆਪਾਂ ਸਟਰੋਂਗ ਕਹਿ ਲਓ। ਜਾਂ ਮੰਨ ਲਓ ਗਾੜਾ ਦੁੱਧ ਨੀਂ ਆਪਾਂ ਇਹਨਾਂ ਨੂੰ ਦੇ ਸਕਦੇ ਹੁੰਦੇ ਜੀ।
ਅ ਹਾਂਜੀ
ਉਹ ਵੀ ਜਿਆ -ਆਦਾ ਗਾੜਾ ਦੁੱਧ ਦੇਣ ਨਾਲ ਨਾ, ਇਹਨਾਂ ਦੀ ਮੰਨ ਲੋ ਪਾਚਨ ਸ਼ਕਤੀ ਕਹਿ ਲੋ ਓ ਖਰਾਬ ਹੋ ਜਾਂਦੀ ਐ। ਤੇ ਇਹਨਾਂ ਦੇ ਮੇਦੇ ਚ ਕਮਜ਼ੋਰੀ ਆ ਜਾਂਦੀ ਹੈਗੀ ਏ।
ਹਾਂਜੀ- ਹਾਂਜੀ।
ਕਿਸੇ ਨੂੰ ਤਾਂ ਛੋਟੇ ਡੋਗ ਨੂੰ ਓਦਾ ਸਪੈਸ਼ਲੀ, ਪਤਲਾ ਜਾਂ ਦੁੱਧ ਦੇਣਾ ਚਾਹੀਂਦਾ। ਵੱਡੇ ਡੋਗ ਨੂੰ ਵੀ ਜੇ ਆਪਾਂ ਨੂੰ ਨਾ ਸਿੰਪਲ ਆਪਾਂ, ਕਹੀਏ ਡ ਆਪਾਂ ਦੁੱਧ ਲਿਆ ਚੋ ਲਿਆ, ਮੈਂ ਇਸ ਗਾਈ ਦਾ ਭੋਗ ਹੀ ਪਾਨੇ ਉਹ ਨਈ ਪਾਣਾ ਚਾਹੀਦਾ ਇਹਨਾਂ ਨੂੰ
ਹਾਂਜੀ। ਹਾਂਜੀ- ਹਾਂਜੀ।
ਹਾਂਜੀ, ਕਿਉਂਕਿ ਜੇ ਆਪੜਾ ਉਹਨੂੰ ਗਾੜਾ ਜ਼ਿਆਦਾ ਗਾੜਾ ਦੁੱਧ ਪਿਓਨੇ ਨਾ ਇਹਨਾਂ ਦਾ ਮੰਨ ਲੋ, ਜਿਵੇਂ ਆਪਾਂ ਕਹਿੰਨੇ ਵੀ ਖ਼ੂਨ ਗਾੜਾ ਹੋਣ ਦਾ ਜਾਂ ਕੋਈ ਹੋਰ ਪ੍ਰੋਬਲਮ ਜਿਹੜੇ ਉਹਨਾਂ ਨੂੰ ਨਾ ਜ਼ਿਆਦਾ ਚਾਂਨਸੇਸ ਰਹਿੰਦੇਂ ਨੇ
ਹਾਂਜੀ- ਹਾਂਜੀ।
ਹਾਂਜੀ।
ਹਾਂਜੀ ਵੀ ਮਤਲੱਬ ਕਈ ਵਾਰੀ ਇਹਨਾਂ ਦੇ ਜਿਹੜਾ ਜ਼ਿਆਦਾ ਗਾੜਾ ਦੁੱਧ ਹੁੰਦਾ ਉਹ ਹਜ਼ਮ ਵੀ ਨੀਂ ਆਉਂਦਾ ਹੁੰਦਾ ਜੀ ਉਹਨਾਂ ਨਾਲ ਇਹਨਾਂ ਨੂੰ ਉਲਟੀ ਵਗੈਰਾ ਲੱਗ ਜਾਂਦੀ ਹੈ ਜੀ, ਕਿਉਂਕਿ ਇਹਨਾਂ ਦਾ ਮੇਦਾ ਵੀ ਨਾ ਥੋੜੇ ਕਮਜ਼ੋਰ ਈ ਹੁੰਦਾ ਜੀ।
ਹਾਂਜੀ, ਹਾਂਜੀ‌-ਹਾਂਜੀ।
ਹਾਂਜੀ ਜਿਵੇਂ ਹੁਣ ਮਤਲੱਬ ਕਈ ਵਾਰ ਤਾਂ ਵੇ ਆਪਾਂ ਬੜੀਆਂ ਵਗੈਰਾ ਪਾ ਦਿੰਦੇ ਹਾਂ ਉਹ ਵੀ ਆਪਾਂ ਨੂੰ ਤਿੰਨ-ਚਾਰ ਤੋਂ ਵੱਧ ਨੀ ਪਾਉਣੀਆ ਚਾਹੀਦੀਆਂ ਜੀ। ਬਸ ਉਹ ਵੀ ਆਪਾਂ ਨੂੰ ਐ ਹੁੰਦੇ ਵੇ ਚਲੋ ਜੇ ਆਪਾਂ ਉਹਨਾਂ ਨੂੰ ਬੜੀਆਂ ਵਗੈਰਾ ਦਿੰਨੇ ਆ ਤਾਂ ਉਹਨਾਂ ਨਾਲ ਕੀ ਇਹ ਵੀ ਪਾਣੀ ਵਗੈਰਾ ਵਧੀਆ ਪੀ ਲੈਂਦੇ ਐ ਜੀ।
ਹਾਂਜੀ-ਹਾਂਜੀ, ਹਾਂਜੀ- ਹਾਂਜੀ ਇਹਨਾਂ ਨੂੰ ਨਾ ਸੋਇਆਬੀਨ ਦੀਆਂ ਬੜੀਆਂ